ਹੈਲੋ।
ਹਾਂਜੀ।
ਹਾਂਜੀ, ਸਸ ਸ਼ੀ ਕਾਲ ਜੀ।
ਸਸ ਸ਼੍ਰੀ ਕਾਲ, ਹੋਰ ਠੀਕ ਓ?
ਹਾਂਜੀ, ਹਾਂਜੀ-ਹਾਂਜੀ ਬੋਲੋ।
ਹੋਰ ਅੱਜ ਮੈਂ ਤੁਆਡੇ ਨਾਲ ਨਾ ਮੋਰਨਿੰਗ ਵੋਕ ਦੇ ਥੋੜੇ ਫਾਈਦੇ ਸ਼ੇਅਰ ਕਰਨਾ ਚਾਂਦੀ ਸੀਗੀ।
ਹਾਂਜੀ ਹਾਂ।
ਅੱਜ-ਕੱਲ ਦੇਖੋ ਨਾ ਲੋਕੀ ਮੋਰਨਿੰਗ ਵੋਕ ਵੀ ਨੀ ਕਰਦੇ ਹੈਗੇ ਤੇ ਕਿੰਨੀ ਬਿਮਾਰੀਆਂ ਵੱਧ ਗਈ ਹੈਗੀਆਂ ਪਹਿਲੇ ਠੀਕ ਸੀ ਲੋਕੀ ਬਹੁਤ ਜ਼ਿਆਦਾ ਸੈਰ ਕਰਦੇ ਸੀ ਸਵੇਰੇ ਉੱਠ ਕੇ ਜਾਣਾ ਖੇਤ ਖੇਤਾਂ ਵਿੱਚ ਵੀ ਕੰਮ ਕਰਦੇ ਸੀਗੇ ਕੋਈ ਸਮਾਨ ਲੈਣ ਜਾਂਦੇ ਸੀਗੇ ਪੈਦਲ ਹੀ ਜਾਂ ਸੀਗੇ ਲੇਕਿਨ ਅੱਜ ਅੱਜ ਕੋਈ ਵੀ ਨਹੀਂ ਜਾਂਦਾ ਹੈਗਾ।
ਹਾਂ ਅੱਜ-ਕੱਲ ਸਾਰੇ ਸਕੂਟਰ ਬਿਨਾਂ ਸਕੂਟੀ ਤੋਂ ਤੇ ਕੋਈ ਜਾਂਦਾ ਈ ਨੀ ਗਾ ਸਭ ਕਹਿੰਦੇ ਪਹਿਲੇ ਸਕੂਟੀ ਤੋਂ ਫਿਰ ਜਾਵਾਂਗੇ। ਪੈਦਲ ਵੀ ਅਸੀਂ ਚੱਲ ਸਕਦੇ‌।
ਹੁਣ ਅੱਜ ਕੱਲ ਦੇਖੋਂ ਗੌਰਮੈਂਟ ਨੇ ਇੰਨੀ ਫੈਸਿਲਿਟੀ ਦਿੱਤੀ ਹੈ ਕਿ ਪਾਰਕ ਬਣਾ ਕੇ ਦਿੱਤੇ ਹੋਏ ਨੇ
ਹੂ ਵੈਸੇ ਸਾਨੂੰ ਆ ਵੋਕ ਕਰਨ ਨਾਲ ਸਾਡੇ ਅਗਰ ਅਸੀਂ ਖਾਲੀ ਪੇਟ ਵੋਕ ਕਰੀਏ ਤਾਂ ਸਾਡਾ ਮੈਟ ਪੋਲੀਫੋਮ ਵਧੇਗਾ ਉਹਦੇ ਨਾਲ ਸਾਡਾ ਸਰੀਰ ਵੀ ਸਗੋਂ ਪਤਲਾ ਹੋਏਗਾ। ਅ ਲੋਕੀਂ ਕਰਦੇ ਹੀ ਨੀ ਗੇ ਉਹ ਕਹਿੰਦੇ ਆ ਨਹੀਂ ਅਸੀਂ ਜਿੱਥੇ ਜਾ ਨਾ ਅਸੀਂ ਕਾਰਾਂ ਚ ਸਕੂਟੀਆਂ ਤੇ ਜਾਵਾਂਗੇ ਅਸੀਂ ਪੈਦਲ ਤੁਰ ਈ ਨੀ ਸਕਦੇ
ਬਿਮਾਰੀਆਂ ਇੰਨੀ ਵਧੀਆਂ ਪਈਆਂ ਸ਼ੂਗਰ ਬੀ ਪੀ ਕੋਲੇਸਟਰ੍ਰੋਲ ਅੱਲੇ ਡੈਸਕ
ਅਗਰ ਵੋਕ ਨੀ ਕਰਾਂਗੇ ਤੇ ਤਾਜ਼ੀ ਹਵਾ ਨੀ ਲੈ ਸਕਦੇ ਸਵੇਰ ਦੀ ਧੁੱਪ ਨੀ ਲੈ ਸਕਦੇ ਇਹਦੇ ਨਾਲ ਸਾਨੂੰ ਡਿਸਟਰਬੈਂਸ ਰਹਿੰਦੀ ਏ
ਦੇਖੋਂ ਨਾ ਸ਼ਹਿਰ ਪੋਲਿਊਸ਼ਨ ਕਿੰਨਾ ਹੋ ਚੁੱਕਾ ਹੈ ਅਗਰ ਅਸੀਂ ਸਵੇਰੇ ਜਾ ਕੇ ਮੋਰਨਿੰਗ ਵੋਕ ਕਰਕੇ ਤਾਂਜ਼ੀ ਫਰੈਸ਼ ਹਵਾ ਨੀ ਲਾਂਗੇ ਤੇ ਸਾਰਾ ਦਿਨ ਪੋਲਿਊਸ਼ਨ ਸਾਡੇ ਸਰੀਰ ਦੇ ਅੰਦਰ ਬੌਡੀ ਦੇ ਕਿੰਨਾ ਨੁਕਸਾਨ ਦਿੰਦਾ
ਹਾਂਜੀ।
ਲੁਕੀ ਜਾਂਦੀ ਅੰਦਰ ਉਹਦੇ ਕੋਲ ਜਾਣਾ ਆਕਸੀਜਨ ਮਿਲਦੀ ਏ ਬੰਦਾ ਫਰੈਸ਼ ਹਵਾ ਅੰਦਰ ਜਾਂਦੀ ਹੈ ਔਰ ਮੋਟਾਪਾ ਵੀ ਨੀ ਆਂ
ਮੋਟਾਪਾ ਵੀ ਨੀ ਆਂਦਾ ਥਾਏ ਥਾਇਰਇਡ ਨੀ ਹੋਏਗਾ ਮਾ ਸਾਡੀ ਮਸਲਜ਼ ਕੰਮਜ਼ੋ ਐ ਅੱਛੀਆਂ ਰਹਿਣਗੀਆਂ। ਮਤਲਬ ਵੀਕ ਨੀ ਹੋਏਗੀ ਆ ਸਵੇਰ ਦੀ ਸੈਰ ਨਾਲ ਸਾਹ ਲਵਾਂਗੇ ਤੇ ਬੜੇ ਖੁੱਲੇਗੇ ਤਾਜ਼ੀ ਹਵਾ ਲਵਾਂਗੇ ਸਾਡੇ ਫੇਪੜੇ ਖੁੱਲੇਗੇ ਇਮਿਊਨਿਟੀ ਸਿਸਟਮ ਵੱਧੇਗਾ ਨੀਂਦ ਅੱਛੀ ਆਏਗੀ।
ਦੇਖੋ ਨਾ ਅਸੀਂ ਆ ਆ ਦੂਸਰੇ ਤੀਸਰੇ ਹਰ ਦੂਸਰੇ ਤੀਸਰੇ ਘਰ ਚ ਦੇਖੋ ਤੇ ਸ਼ੂਗਰ ਬੀ ਪੀ ਕੋਮਨ ਹੋਇਆ ਪਿਆ ਥਾਇਰਾਇਡ ਕੋਮਨ ਹੋਇਆ ਪਿਆ ਲੇਕਿਨ ਸ਼ੂਗਰ ਵਾਲੇ ਬੰਦੇ ਨੂੰ ਤੇ ਡਾਕਟਰ ਇੰਨੀ ਹੈਲ ਦੱਸਦੇ ਨੇ ਨਾ ਕਿ ਤੁਸੀਂ ਰੋਟੀ ਖਾਣ ਤੋਂ ਪਹਿਲਾਂ ਵੀ ਸੈਰ ਕਰਨੀ ਐ ਰੋ ਰੋਟੀ ਤੋਂ ਬਾਅਦ ਵੀ ਸੈਰ ਕਰਨੀ ਸੈਰ ਹਾਂਜੀ ਚਾਹੇ ਆਂਦੀ ਏ ਧੁੱਪ ਤੂਫਾਨ ਹੈ ਬਾਰਿਸ਼ ਹੈ ਜੋ ਮਰਜ਼ੀ ਹੈ ਤੁਸੀਂ ਸੈਰ ਕੰਪਲਸਰੀ ਹੈ ਤੁਸੀਂ ਕਰਨੀ ਈ ਕਰਨੀ ਐ।
ਕਮ ਦਿਨ ਨੀਚੇ ਸਾਨੂੰ ਇੱਕ ਅੱਧਾ ਘੰਟਾ ਤੇ ਸੈਰ ਕਰਨੀ ਚਾਹੀਦੀ ਏ ਤੀਹ ਮਿੰਟ ਤੇ ਮਾਮੂਲੀ ਏ ਸਾਨੂੰ ਕਰਨੀ ਚਾਹੀ ਤੇ ਸਾਡਾ, ਬਲੱਡ 'ਚ ਸ਼ੂਗਰ, ਕੈਸਟਰ੍ਰੋਲ ਏ ਸਭ ਚੀਜ਼ਾਂ ਸਹੀ ਰੈਣਗੀਆਂ, ਅੱਛੀਆਂ ਰੈਣਗੀਆਂ। ਸਾਨੂੰ ਸਵੇਰ ਦੇ ਜਿਵੇਂ ਪੇੜ ਪੌਦੇ ਦੀ ਆਕਸੀਜਨ ਮਿਲੇਗੀ
ਸੈਰ ਨਾ ਕਰਨ ਨਾਲ਼ ਖੂਨ ਦੇਖੋਂ ਗਾੜਾ ਹੋ ਜਾਂਦਾ ਐ। ਤੇ ਫ਼ਿਰ ਕੋਲੇਸਟਰ੍ਰੋਲ ਅੰਦਰ ਦੀ ਨਸਾਂ ਚ ਬਲੱਡ ਜੰਮ ਜਾਂਦਾ ਔਰ ਫ਼ਿਰ ਬੋਤ ਸਾਰੀਆ ਬਿਮਾਰੀਆਂ ਏਦੇ ਨਾਲ਼ ਵੀ ਲੱਗਦੀਆਂ ਕੋਲਸਟ੍ਰੋਲ ਹਾਈ ਹੋ ਜਾਂਦਾ ਔਰ ਫ਼ੇਰ ਡਾਕਟਰ ਚੈੱਕ ਕਰਦੇ ਨੇ ਫ਼ੇਰ ਡਾਕਟਰ ਦੱਸਦੇ ਨੇ ਕਿ ਤੁਹਾਡਾ ਖੂਨ ਬਹੁਤ ਗਾੜਾ ਹੋ ਚੁੱਕਿਆਂ ਤੁਸੀਂ ਸੈਰ ਕਰੋ। ਪਾਣੀ ਵੱਧ ਤੋਂ ਵੱਧ ਪੀਓ, ਹਾਂ
ਸਾਡੀ ਏ ਜੇੜੀ ਸੈਰ ਕਰਨ ਨਾਲ਼ ਸਾਡੀ ਅ ਜੇੜੀ ਪਾਚਨ ਅੰਤੜੀ ਆ ਓ ਵੀ ਵਰਕ ਕਰੇਗੀ ਸਾਨੂੰ ਕਬਜ਼ ਤੋਂ ਦੂਰ ਰੱਖੇਗੀ ਪੇਟ ਸਾਫ਼ ਰਏਗਾ ਅਸੀਂ ਪਾਣੀ ਪੀਵਾਂਗੇ ਸਵੇਰੇ ਸੈਰ ਕਰਨ ਤੋਂ ਪੇਲਾਂ ਥੋੜ੍ਹਾ ਜਿਹਾ ਕੁੱਛ ਖਾ ਕੇ ਜਾਓ। ਜਿਦੇ ਨਾਲ ਤੁਆਡਾ ਬੋਡੀ ਸਿਸਟਮ ਸਈ ਰਏ, ਖਾਲੀ ਪੇਟ ਤੋਂ ਸੈਰ
ਹਾਂਜੀ। ਹੈਲੋ-ਹੈਲੋ। ਹੈਲੋ, ਫੋਨ ਈ ਕੱਟ ਗੇਆ। ਹੈਲੋ-ਹੈਲੋ। ਹਲੋ ਆਵਾਜ਼ ਨੀ ਆ ਰਈ।